ਹੈਲੋ
ਹੈਲੋ-
ਹੈਲੋ, ਹਾਂਜੀ ਭੈਣਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਠੀਕ ੳ।
ਹਾਂਜੀ ਭੈਣ ਜੀ ਠੀਕ ਹੈ ਵਧੀਆ, ਤੁਸੀਂ ਸੁਣਾਓ ਕਿਵੇਂ ਠੀਕ ੳਂ। ਹਾਂਜੀ ਹਾਂਜੀ ਭੈਣ ਜੀ ਵਧੀਆ, ਤੁਸੀਂ ਕਿਵੇਂ ਹੋ?
ਕਿਵੇਂ ਬੈਠੇ ਆ ਹੁਣ ਆ ਛੁੱਟੀ ਬਚਿਆ ਨੂੰ ਅੱਜ ਕੁੱਝ ਉਹ ਬਣਾਏ ਸੀ ਬ੍ਰੈਡ ਪਕੌੜੇ,
ਅੱਛਾ ਚਲ ਵਧੀਆ ਮੌਸਮ ਵੀ ਠੀਕ ੲੈ ਨਾ, ਬਾਰਿਸ਼, ਮੀਂਹ ਕਰਕੇ
ਕੱਲ ਕੱਲ ਅਸੀਂ ਖੀਰ ਪੂਰੇ ਬਣਾਏ ਸੀ ਗੁੜ ਵਾਲੇ।
ਅੱਛਾ ਜੀ।
ਹਾਂਜੀ ਪੂੜੇ ਬਣਾਏ ਸੀ, ਬਰਸਾਤਾ ਵਿਚ ਵਧੀਆ ਲੱਗਦੇ ਨਾ ਖਾਣ ਨੂੰ।
ਹਾਂਜੀ ਹਾਂਜੀ, ਵਧੀਆ ਲੱਗਦੇ
ਹੂੰ ਹੂੰ, ਫੇਰ ਹੁਣ ਮੈਂ ਅੱਜ ਸ਼ਹਿਰ ਜਾਣਾ ਸੀ। ਸੀ, ਮੈਂ ਕਿਹਾ ਪੇਕਿਆਂ ਦੀ ਤਿਆਰੀ, ਪੇਕੇ ਜਾਣ ਦੀ ਤਿਆਰੀ ਕਰਦੀ ਪਈ ਮੈਂ ਸੀ। ਸੋਨ ਦਾ ਮਹੀਨਾ ਏ ਨਾ ਫੇਰ ਉਹ ਸੰਧਾਰਾ ਦੇ ਕੇ ਆਉਣਾ ਏ, ਹਾਂਜੀ
ਅੱਛਾ ਅੱਛਾ, ਪੇਕੇ ਕਿੱਥੇ ਨੇ ਤੁਹਾਡੇ?
ਹਾਂਜੀ, ਸੁ ਮਹਾਰਾਸ਼ਟਰ ਵਿੱਚ ਆ। ਅਹ ਭਰਜਾਈ ਔਰ ਭਾਈ ਵਾਸਤੇ ਕੱਪੜੇ ਕੁਪੜੇ ਲੈਣ ਨੂੰ ਜਾਣਾ ਸੀ ਅੱਜ। ਫਿਰ ਬਿਸਕੁਟ ਵੀ ਘਰਾਉਣ ਨੂੰ ਦੇਣੇ ਆ, ਸਾਰੀ ਤਿਆਰੀ ਕਰਨੀ ਮੈਂ ਖੁਦ, ਖੁਦ ਮੈਂ ਆਪਣਾ ਵੀ ਤਿਆਰੀ ਕਰਨੀ ਆ ਫੇਸ਼ੀਅਲ ਕਰਨਾ ਕਟਿੰਗ ਕੁਟਿੰਗ ਕਰਨੀ ਆ ਸਾਰਾ ਸਮੂਥਿੰਗ ਕਰਨੀ ਏ ਵਾਲਾਂ ਦੀ, ਤੇ ਤੁਹਾਨੂੰ ਪਤਾ ਈ ਏ ਹਾਂਜੀ, ਉਈ ਨਾ ਉਈ ਨਾ
ਲੇਡੀਜ ਤਾਂ ਪਹਿਲਾਂ ਤਾਂ ਹੋਇਆੰਦਾ ਵੀ ਹਾਂ ਮੈਂ ਆਪਣਾ ਫੇਸ਼ਅਲ ਕਰਨਾ, ਬਲੀਚ ਕਰਨੀ, ਆ ਥਰੈਡਿੰਗ ਕਰਨੀ ਏ, ਸਾਰਾ ਕੰਮ ਹੋ ਜਾਂਦਾ ਹੇਗਾ, ਲੇਡੀਜ਼ ਦੀ ਤਿਆਰੀ ਬੜੀ ਔਖੀ ਹੁੰਦੀ ਏ।
ਵਾਸਤੇ ਹਾਂਜੀ, ਗਰਮੀ ਵਾਸਤੇ ਨਾ ਮੈਂ ਉਹ ਵੀ ਲੈ ਕੇ ਆ ਕੁਰਤੇ, ਕੋਟਨ ਦੇ ਕੁਰਤੇ ਵਗੈਰਾ ਲੈ ਕੇ ਆ, ਪਲਾਜੋ ਸੂਟ ਵਗੈਰਾ ਲੈ ਕੇ ਜਾਣ ਨੂੰ ਨਾਲ ਕਿਉਂਕਿ ਤੁਹਾਨੂੰ ਪਤਾ ਏ ਇਕ ਦੂਜੇ ਦੇ ਕੱਪੜੇ ਪਾਏ ਨੀ ਜਾਂਦੇ, ਹਲਕੇ ਜਿਹੇ ਕੱਪ ਕੱਪੜੇ ਲੈ ਕੇ ਲੈ ਕੇ ਆਉਂਗੀ।
ਹਾਂਜੀ ਹਾਂਜੀ।
ਫੇਰ, ਭਰਜਾਈ ਵਾਸਤੇ ਵਧੀਆ ਜਿਹਾ ਸੂਟ ਦੁਪੱਟੇ ਵਾਲਾ ਲੈ ਕੇ ਆਉਂਗੀ। ਕਿਉਂਕਿ ਆਪਣੇ ਪੰਜਾਬ ਵਿੱਚ ਵਧੀਆ ਸੂਟ ਮਿਲਦੇ ਨਾ।
ਤੇ ਮਤਲਬ ਕਿ ਜਿਵੇਂ ਅਹ ਭਰਾ ਭਰਜਾਈ ਨੂੰ ਸੰਧਾਰਾ ਦੇ ਕੇ ਆਉਂਦੇ ਨੇਗੇ।
ਹਾਂਜੀ।
ਅੱਛਾ! ਸਾਡੇ ਸਾਡੇ ਤਾਂ ਭਰਾ ਭਰਜਾਈ ਕੁੜੀਆਂ ਨੂੰ ਦਿੰਦੇ ਆ। ਹਮ
ਹਾਂ ਫੇਰ ਅਸੀਂ ਵੀ, ਅਸੀਂ ਸਾਡੀ ਵੀ ਮੇਰੀ ਵੀ ਨੰਦ ਨਾ ਫੇਰ।
ਅੱਛਾ ਅੱਛਾ
ਹੈਲੋ, ਹਾਂ ਫਿਰ ਮੇਰੀ ਨੰਦ ਨੂੰ ਦੇ ਦੇ ਏ। ਹ
ਅੱਛਾ ਤੁਹਾਡੇ ਨੰਦ ਨੂੰ, ਹਾਂਜੀ ਹਾਂ ਅਸੀਂ ਵੀ ਦਿਨੇ ਹਾਂ। ਹਾਂਜੀ ਹਾਂਜੀ ਅਸੀਂ ਵੀ ਦਿੰਨੇ ਹੈਗੇ, ਨਨੰਦ ਨੂੰ ਸੰਧਾਰੇ ਵਗੈਰਾ। ਹੁਣ ਆ ਬਿਸਕਿਟ ਕਰਵਾਵਾਂਗੇ ਹਾਂਜੀ ਹਾਂ ਇਹ ਤਾਂ ਹੋਈ ਆਦਾ ਦੇਖੋ ਤਿਉਹਾਰ ਨੇ, ਚਲੋ ਖੁਸ਼ ਸੀਆਂ ਦੇ ਆਉਣ ਤਿਉਹਾਰ ਜਿਹੜੇ ਹੁੰਦੇ ਨੇਗੇ, ਬੰਦਾ ਖਰਚਾ ਕਰਦਾ ਨੀ ਔਖਾ ਹੁੰਦਾ ਹੇਗਾ। ਬਸ ਰੱਬ ਦੁੱਖ ਨਾ ਦਿਖਾਵੇ ਕਿਸੇ ਦਾ ਵੀ।
ਉਹੀ ਵਿੱਚੇ ਅਸੀ ਰੱਖੜੀ ਦਾ ਰੱਖੜੀ ਦਾ ਵੀ ਦੇ ਦਿੰਦੇ ਆ, ਵਿੱਚੇ ਸੌਨ ਦੇ ਮਹੀਨੇ ਦਾ
ਹਾਂ ਹਾਂ ਰੱਖੜੀਆਂ ਦਾ ਸਾਰਾ ਹੋ ਜਾਂਦਾ ਗਾ ਵਿੱਚ, ਹਾਂਜੀ ਸਾਉਣ ਦਾ ਤਿਉਹਾਰ ਜਿਹੜਾ ਹੁੰਦਾ ਗਾ
ਹਾਂਜੀ ਅੱਗੇ ਤਾਂ ਅਸੀਂ ਕੋਰੀਅਰ ਕਰਕੇ ਭੇਜਦੇ ਹੁੰਦੇ ਸੀ ਰੱਖੜੀ, ਐਤਕੀ ਜਾਨ ਦੀ ਸਲਾਹ ਚ'
ਅੱਛਾ, ਚਲੋ ਵਧੀਆ ਕਦੇ ਕੋਰੀਅਰ ਕਦੇ ਜਾਣਾ ਵੀ ਪੈਂਦਾ ਹਨਾ
ਹਾਂਜੀ ਹਾਂਜੀ, ਸਾਰਾ ਸਮਾਨ ਸਾਰਾ ਸਮਾਨ ਕੋਰੀਅਰ ਕਰਕੇ ਭੇਜ ਦਿੰਦੇ, ਜਿਵੇਂ ਡੱਬਾ ਹੋ ਗਿਆ ਰੱਖੜਆ ਹੋ ਗਏ ਸਹ ਕੱਪੜੇ-ਕੁੱਪੜੇ ਸਾਰੇ ਕੋੋਰੀਅਰ ਕਰਕੇ ਸਮਾਨ ਪੂਰੀ ਕਿੱਟ ਬਣਾ ਕੇ ਫੇਰ ਕੋਰੀਅਰ ਕਰ ਦਿੰਦੇ, ਕਿਉਂਕਿ ਉਹਨਾਂ ਆਪਾਂ ਜਾਣ ਨੂੰ ਵੀ ਖਰਚਾ ਲੱਗ ਹੀ ਜਾਂਦਾ ਸੀ। ਲੱਗ ਹੀ ਜਾਂਦਾ। ਹ ਉਹੀ ਕੋਰੀਅਰ ਕਰ ਲੈਂਦੇ ਉਦੇ ਸੀ।
ਰੱਖੜੀਆਂ ਤੇ ਕਈ ਦੁਕਾਨਦਾਰ ਸੇਲ ਲਾ ਦਿੰਦੇ ਨੇ ਕੱਪੜਿਆਂ ਦੀ, ਤੇ ਬਹੁਤ ਵਧੀਆ ਵਧੀਆ ਕੋਟ ਕੋਟਨ ਦੇ ਸੂਟ ਹੁੰਦੇ ਨੇਗੇ। ਮੈਂ ਵੀ ਹਮੇਸ਼ਾ ਉੱਥੋਂ ਹੀ ਲੈ ਕੇ ਆਦੀ ਹੁੰਦੀਆ ਕੋਟਨ ਦੇ ਸੂਟ ਵਗੈਰਾ ਵਧੀਆ ਦੇਣ ਨੂੰ ਵੀ ਤੁਸੀਂ ਰੈਡੀਮੇਡ ਪਾਨੇਓ ਆ ਜਾਂ ਅਨਸਟਿਚ ਪਾਨੇਓ?
ਮੈਂ ਤਾਂ ਰੈਡੀਮੇਟ ਪਾ ਕੇ ਖੁਸ਼ ਆ ਕਿਉਂਕਿ ਮੈਂ ਨਾ, ਸਿਲਾਈ ਮੈਨੂੰ ਦੇਣੀ ਔਖੀ ਲੱਗਦੀ ਇੰਨੀ-ਇੰਨੀ। ਚਲਾਈ ਦਿੰਦੇ ਉਹ
ਔਖੀ ਵੀ ਲੱਗਦੀ ਆ ਮਤਲਬ, ਮਹਿੰਗਾ ਵੀ ਪੈ ਜਾਂਦਾ ਅਨਸਟਿਚ ਕੱਪੜੇ ਕੱਪੜਾ ਆਪਾਂ ਨੂੰ ਪਹਿਲਾ ਤਾਂ ਦੇਖੋ ਕੱਪੜਾ ਲੈਣ ਲੈਨਿਆ, ਫੇਰ ਆਪਾਂ ਨੂੰ ਉਹਦੀ ਸਿਲਾਈ ਦਾ ਹੋ ਜਾਂਦਾ ਹੈਗਾ। ਤੇ ਫੇਰ-ਫੇਰ ਪਤਾ ਕੀ ਕਿਤੇ ਨਾ ਕਿਤੋਂ ਜਿਹੜੀ ਆ ਸਿਲਾਈ ਨਾ ਵਧੀਆ ਹੋਈ ਹੋਵੇ ਫੇਰ ਉਹ ਕੱਪੜਾ ਪਾਉਣ ਨੂੰ ਦਿਲ ਵੀ ਨੀ ਕਰਦਾ। ਤੇ ਰੈਡੀਮੇਡ ਹੁੰਦ ਦਾ ਓਨੇ ਚ ਸਟਿਚਿੰਗ ਕੱਪੜਾ ਸਾਰਾ ਕੁਛ ਵਿੱਚ ਹੀ ਆ ਜਾਂਦਾ ਈਵਨ ਸੌ- ਦੋ ਸੌ ਰੁਪਇਆ ਘੱਟ ਆਦਾ ਗਾ ਅਨਸਟਿਚ ਨਾਲੋਂ, ਉਹ ਫਾਇਦੇ ਚ ਰਹਿੰਦੇ ਕੱਪੜੇ ਮੈਂ ਵੀ ਰੈਡੀਮੇਡੀ ਹੀ ਪਾ ਕੇ ਖੁਸ਼ ਹਾਂ। ਤੇ ਮੈਂ ਮੇਰੀ ਨਾਣਦ ਤਾ ਪਹਿਲਾਂ ਪਾਉਂਦੇ ਹੁੰਦੇ ਸੀਗੇ ਅਨ ਸਟਿਚ ਕੱਪੜੇ ਪਾਉਂਦੇ ਹੁੰਦੇ ਸੀ ਉਹ ਵੀ ਹੁਣ ਉਹ ਵੀ ਰੈਡੀਮੇਡ ਹੀ ਲਾਈਕ ਕਰਨ ਲੱਗ ਗੇ ਕਹਿੰਦੇ ਵੀ ਰੈਡੀ-ਰੈਡੀਮੇਡ ਹੀ ਵਧੀਆ ਰਹਿੰਦੇ ਕੱਪੜੇ। ਤੇ ਉਹ ਉਵੇਂ ਪਾ ਲੈਂਦੇ ਆ ਫੇਰ, ਤੁਸੀਂ ਮੇਕਅਪ ਦਾ ਸਮਾਨ ਵਗੈਰਾ ਵੀ ਦਿੰਦੇ ਹੋ ਸੰਧਾਰੇ ਦੇ ਵਿੱਚ? ਨਣਦਾ ਨੂੰ, ਹੈਲੋ ਆਵਾਜ਼ ਥੋੜੀ ਜਿਹੀ ਕੱਟੀ ਜਾਂਦੀ, ਹੈਲੋ ਹੈਲੋ ਹਾਂਜੀ ਹਾਂਜੀ ਮੈਂ ਕਿਹਾ ਤੁਸੀਂ ਨਣਦ ਨੂੰ ਫਿਰ ਮੇਕਅਪ ਦਾ ਸਮਾਨ ਵਗੈਰਾ ਵੀ ਦਿੰਦੇ ਓ?
ਨਹੀਂ- ਨਹੀਂ ਉਹ ਨਹੀਂ ਦਿੰਦੇ ਅਸੀਂ, ਫਿਰ
ਚੂੜੀਆਂ ਵਗੈਰਾ ਤਾਂ ਦਿੰਦੇ ਹੋਗੇ ਵਾਂਗੇਰਾ ਸਾਉਣ, ਸਾਉਣ ਦੇ ਵਿੱਚ ਚੂੜੀਆਂ ਤਾਂ ਆਪਾਂ ਦਿੰਦੇ ਹੀ ਹਾਂ। ਅੱਛਾ-ਅੱਛਾ ਕੌਣ ਅਸੀਂ ਨਹੀ ਅਸੀਂ ਵੀ ਨਹੀਂ ਦਿੰਦੇ ਮੇਕਅਪ ਦਾ ਸਮਾਨ ਵੀ।
ਹੈਲੋ ਹੈਲੋ